ਹੋਰ ਹੁਣ
ਹੋਰ ਕਿਦਾਂ ਠੀਕ ਹੋ ਬੱਸ
ਹੋਰ ਠੀਕ ਆ ਪਾ ਹਾਂ ਕਿ ਗਏ ਸੀ ਆਪੋ ਪੰਜਾਬ ਗਏ ਸੀ ਘੁੰਮਣ ਓਦੇ ਆ ਗਿਆ ਮੀ ਆਪੋ ਬੁੜਨ ਤੋੜੀ
ਹਠੀ
ਜ਼ੋਰ ਦੀ ਬੋਲ ਤੁਸੀਂ ਗਏ ਸੀ ਘੁੰਮਣ
ਹਾਂ ਗਏ ਸੀ ਆਪਾਂ ਘੁੰਮਣ ਗਏ ਸੀ ਬਾਹਰ
ਕੰ ਤੇ ਲਾਇਆ ਕਂੰ ਕਿਧਰ ਗਏ ਸੀ
ਹਾਂ ਅਸੀਂ ਬਜ਼ਾਰ ਗਏ ਸੀ
ਹੋਰ
ਹੋਰ ਆਪਾਂ ਗਏ ਸੀ ਜੰਮੂ ਗਏ ਸੀ ਜੰਮੂ
ਅਛਾ ਜੀ
ਹਾਂਜੀ
ਕਾਰਾਂ ਹੈਗੀਆਂ ਤੁਹਾਡੇ ਕੋਲ
ਕਿੱਧਰ
ਕਾਰਾਂ ਹੈਗੀਆਂ ਤੁਹਾਡੇ ਕੋਲ
ਨਾ ਨਾ ਕਾਰਾਂ ਕਿੱਥੋਂ ਆਈਆ ਸਾਡੇ ਕੋਲ
ਇਹ ਗੱਲ ਕਰ ਦਿੱਤੀ ਸਾਡੇ ਕੋਲ ਤੇ ਪੰਜ ਪੰਜ ਕਾਰਾਂ ਹੈਗੀਆਂ
ਅ ਉਹ ਅੱਛਾ ਜੀ
ਪੰਜੀ
ਹੋਰ ਕਿੱਧਰ ਜਾ ਰਹੇ ਹੋ ਉਧਰ ਖੇਤੀਬਾਤੀ ਆਪਾਂ ਤਾਂ ਖੇਤੀਬਾੜੀ ਕਰਦੇ ਪਏ ਸੀ ਘੁੰਮਣ ਘੁੰਮਣ ਆਏ ਸੀ ਕਿਤੇ
ਅੱਛਾ ਛੁਟੀਆਂ ਪਈ ਸੀ ਘੁੰਮਣ ਗਏ ਸੀ ਤੁਸੀਂ
ਹਾਂਜੀ- ਹਾਂਜੀ ਕਿੱਥੇ ਗਏ ਘੁੰਮਣ ਹੋਰ ਆਪਾ ਗਏ ਸੀ ਜੰਮੂ ਜੰਮੂ ਘੁੰਮਣ ਗਏ ਸੀ ਠੰਡੀ ਜਗ੍ਹਾ ਤੇ ਗਰਮੀ ਹੈਗੀ ਆ ਬੜੀਆਂ।
ਅੱਛਾ ਜੀ! ਫੇਰ ਤਾਂ ਵਧੀਆ।
ਅੱਛਾ ਹੋਰ ਤੁਸੀਂ ਦੱਸੋ ਕਿੱਧਰ ਰਹਿੰਦੇ ਹੋ ਅਜ ਕੱਲ੍ਹ
ਹਮ -
ਕਿੱਧਰ ਰੇਂਦੇ ਹੋ ਅੱਜ ਕੱਲ?
ਆਪਾ ਦੇ ਉਹਨਾਂ ਪੰਜਾਬ ਗਏ ਸੀ ਉਧਰੋ ਘੁੰਮ ਕੇ ਬੜਾ ਮਜਾ ਆਇਆ ਸੀ।
ਅੱਛਾ-
ਮੈਚ ਖੇਲਦੇ ਹੋ ਤੁਸੀਂ?
ਮੈਚ ਖੇਲਦੇ ਹੋ ਤੁਸੀਂ?
ਅੱਛਾ ਹਾਂਜੀ ਖੇਲਦੇ ਖੇਲਦੇ ਆ ਜਾਂਦੇ ਹਾਂ ਕਿੱਧਰ -ਕਿੱਧਰ ਘੁੰਮਣ ਉੱਧਰ ਫਿਰ ਯਾਰ ਕੋਈ ਮਿਲ ਜਾਂਦੇ ਨੇ ਜਿਵੇਂ ਕਿ ਹੁਨ ਰਿਸ਼ਤੇਦਾਰ ਘਰ ਹੀ ਐਸੀ ਅਸੀ ਮਾਸੀ ਦੇ ਮੁੰਡੇ ਯਾਰ ਹੀ ਖੇਡਦੇ ਹੀ ਕ੍ਰਿਕਟ। ਅੱਜ ਆਪਾਂ ਕ੍ਰਿਕਟ ਖੇਲਣ ਗਏ ਸੀ ਉਹ ਫਿਰ ਆਪਾਂ ਫਿਰ ਉਹ ਰਹਿੰਨਦੇ ਹੋਦੇ ਬੈਟ ਤਿਨ ਵਾਰੀ ਆਪਾਂ ਪੰਜਾਹ ਰਨ ਮਾਰੇ ਸਾਰੇ ਖੁਸ਼ ਹੋ ਗਏ।
ਅੱਛਾ ਜੀ ਟੋੜਿਓ ਵਧੀਆ ਜਿੱਤ ਗਏ ਸੀ ਮੈਚ ਫਿਰ?
ਹਾਂਜੀ ਵਰਲਡ ਕੱਪ ਉਹ ਟੂਰਨਾਮੈਂਟ ਤੇ ਚੱਲ ਰਿਆ ਸੀ ਨਾ ਓਹਦਾ ਕੱਪ ਜਿੱਤ ਲਿਆ ਸੀ ਤਰੇਨਿੰਗ ਕੱਪ ਮੈਨੂੰ ਮਿਲਿਆ ਸੀ।
ਸਾਡਾ ਪਾਰਕ ਵਿੱਚ ਮੈਚ ਹੁੰਦਾਹੈ। ਬਾਰ ਬਾਰ ਆਂਦਾ।
ਅੱਛਾ- ਅੱਛਾ ਮਤਲਬ ਤੁਸੀਂ ਇੱਥੇ ਲੋਕਲ ਹੀ ਖੇਲਦੇ ਹੋ ਨਾ?
ਹਾਂ
ਸੰਡੇ ਸੰਡੇ ਜਾ ਐਵੇ ਹੀ ਡੇਲੀ?
ਸੰਡੇ ਸੰਡੇ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
ਅੱਛਾ
ਹੋਰ ਕੀ ਕਰਦੇ ਪਏ ਹੋ?
ਆਪਾਂ ਬਸ ਬੈਠੇ ਹੋਏ ਆ। ਰੋਟੀ ਪਕਦੀ ਪਈ ਹੈ ਆਪਾਂ ਉਹਨ ਖਾਣੀ ਹੈ ਰੋਟੀਆਂ।
ਆ ਰੋਟੀ ਖਾਓਗੇ ਹੈਂ ਨਾਸ਼ਤਾ ਨੂੰਸ਼ ਮਤਲਬ ਡਿਨਰ ਕਰਗੇ ਡਿਨਰ?
ਸਬਜ਼ੀ ਕੀ ਬਣਾਈ ਹੈ?
ਸਬਜ਼ੀ ਸਬਜ਼ੀ ਪਤਾ ਨੀ ਆਪਾਂ ਤੇ ਬਾਹਰ ਖਾ ਲੈਂਦੇ ਹਾਂ ਜਾ ਕੇ ਘਰ ਦਾ ਪਤਾ ਨੀ ਕੀ ਬਣਾਂਦੇ ਨੇ ਆਪਣੇ ਆਪ ਖਾਂਦੇ ਰੈਂਦੇ ਨੇ।
ਅੱਛਾ ਜੀ ਆਪਾ ਤੇ ਸਾਗ ਬਣਆਂਦੇ ਆ ਜੀ। ਜੇ ਠੰਡੇ ਵਿੱਚ ਸਾਗ ਬਣਾਂਦੇ ਆ।
ਅੱਛਾ ਆਪਾਂ ਵੀ ਸਾਗ ਔਰ ਮੱਕੀ ਦੀ ਰੋਟੀ ਸਰਸੋ ਦਾ ਸਾਗ
ਅੱਛਾ ਜੀ ਆਪਾਂ ਵੀ ਏਹੀ ਓ
ਅੱਛਾ ਜੀ ਉ ਸੇਮ ਟੂ ਯੂ।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
ਓਰ ਕੀ ਕਰਦੇ ਪਏ ਓ?
ਆਪਾਂ ਬਸ ਟੀ ਵੀ ਦੇਖਦੇ ਯਾ ਅਸੀਂ।
ਅੱਛਾ ਲਾਏ ਨੀ ਪੰਜਾਬੀ ਪੂੰਜੂਬੀ ਮੂਵੀ? ਕੋਈ ਤਾਡੀ ਫੇਵਰੇਟ ਮੂਵੀ ਨਾਮ ਨੂਮ ਦੱਸੋ ਜਰਾ
ਹਾਏ ਏਕ ਘੰਟੇ ਬਾਦ ਆਣੀ ਹੈ ਮੂਵੀ ਬੜੀ ਵਧੀਆ। ਕੈਰੀਓਨ ਜੱਟਾ ਦੇਖੀਏ?
ਕੈਰੀਓਨ ਜੱਟਾ ਉ ਹੋਏ ਸਭ ਦੀ ਫੇਮਸ ਹੈਗੀ ਕੈਰੀਓਨ ਜੱਟਾ ਤੇ ਫਿਰ ਪੰਜਾਬੀ ਫਿਰ ਪੰਜਾਬੀ ਏ ਫਿਰ ਮਜ਼ਾ ਆਂਦਾ ਏ ਗੱਲ ਕਰਕੇ ਸੁਣਨ ਦਾ ਵਧੀਆ ਮਜ਼ਾ ਆਂਦਾ ਏ।
ਅੱਛਾ ਜੀ!
ਹਾਂਜੀ ਹਾਂਜੀ।
ਅੱਜ ਸਾਡੇ ਨਾਲ ਓ ਹੋਗਿਆ।
ਹੁਣ ਤੁਸੀਂ ਕਰਦਾ ਕੀ ਪੇਓ।
ਅੱਛਾ। ਆਪਾਂ-ਆਪਾਂ ਤੇ ਜਾਂਦੇ ਹਾਂ। ਕਾਲਜ-ਕੂਲੇਜ ਜਾਂਦੇ ਹਾਂ।
ਤੇ ਫਿਰ ਤਾਂ ਤੁਹਾਡਾ ਵਧੀਆ ਘਾਰ ਚੱਲਦਾ ਹੈਗਾ।
ਕਿੱਧਰ ਘਾਰ ਚੱਲਦਾ ਹੈਗਾ। ਐਵੇਂ ਮਿਡਲ ਕਲਾਸ ਹੈਗੇ ਆ। ਖਰਚਾ ਪਾਣੀ ਕੱਢ ਲੈਂਦੇ ਆਂ। ਕਾਲਜ ਘਰ ਆ ਕੇ ਓਵਰ ਟਾਈਮ ਜੋਬ ਕਰ ਲੈਂਦੀ ਏ। ਫਿਰ ਤਾਂ ਖਰਚਾ ਪਾਣੀ ਨਿਕਲ ਜਾਂਦਾ ਆਪਣਾ ਟਾਈਮ ਪੂਰਾ।
ਫਿਰ ਤਾਂ ਤੁਹਾਡਾ ਵਧੀਆ ਨਾ।
ਤੁਸੀਂ ਕਰਦੇ ਹੋ, ਤੁਸੀਂ ਸੁਣਾਓ ਆਪਣੇ ਬਾਰੇ।
ਆਪਾ ਤਾ ਕੁੱਛ ਕਰਦੇ ਆ।
ਕੀ ਕਰਦੇ ਹੋ।
। ਹਾਂਜੀ।
ਕੀ ਕਰਦੇ ਪਏ ਓ।
ਪਰ ਬੈਠੇ ਹੋਆ। ਪੈਗਲ ਲਾਓ ਦਿਓ ਤੁਸੀਂ ਪੈਗ ਲਾਓ ਦਿਓ ਤੁਸੀਂ
ਕਿੱਦੇ ਨਹੀਂ- ਨਹੀਂ ਆਪਾਂ ਡਿੰ-ਡਰਿੰਕ -ਡਰਕ ਨਹੀ ਕਰਦੇ।
ਡਰਿੰਗ- ਡਰੂੰਗ ਨਹੀਂ ਕਰੀ ਦੀ ਹੁੰਦੀ ਜ ਆਪਾਂ।
ਅੱਛਾ ਸਵੇਰੇ ਉਠ ਕੇ ਕਰਦੇ ਕੀ ਹੋ ਤੁਸੀਂ?
ਸਵੇਰੇ ਉੱਠ ਕੇ ਹੀ ਕਰਨਾ। ਸਵੇਰੇ ਉੱਠ ਕੇ ਬਸ ਐਵੇਂ, ਥੋੜੀ ਬਹੁਤੀ ਜਿੰਮ ਕਰਨੀ ਹੁੰਦੀ ਐ। ਉਸ ਤੋਂ ਬਾਅਦ ਫੇਰ ਤਿਆਰੀ ਕਰੀ ਹੁੰਦੀ ਹੈ। ਫੇਰ ਕੋਲੇਜ ਜਾਣ ਦੀ, ਫਰ ਹੋਰ ਕੀ
ਅੱਛਾ।
ਹਾਂਜੀ ਹਾਂਜੀ
ਫਿਰ ਕੱਲ ਕਿੱਧਰ ਜਾਣਾ ਤੁਸੀਂ ਹੁਣ?
ਕੱਲ- ਕੱਲ ਵੇਖਾਂਗੇ ਕੋਲੇਜ ਤੋਂ ਬਾਅਦ ਆ ਕੇ, ਫਿਰ ਘੁੰਮਣ- ਘੁੰਮਣ ਜਾਵਾਂਗੇ। ਘੁੰਮਾਂਗੇ, ਫੇਰ ਯਾਰ ਦੋਸਤ ਕੋਲ ਜਾਵਾਂਗੇ।
ਕੱਲ ਸਾਡਾ, ਮੈਂ ਚਲਾ ਗਿਆ।
ਕੱਲ- ਕੱਲ -ਕੱਲ ਆਪਾਂ ਘੁੰਮਣ ਜਾਵਾਂਗੇ। ਯਾਰ ਦੋਸਤ ਗੱਡੀ ਹੈਗੀ ਹੈ। ਘੁੰਮਣ- ਘੁੰਮਣ ਗੇੜੀਆਂ- ਗੁੜੀਆਂ ਲਾਉਣ ਜਾਵਾਂਗੇ। ਫ ਸ਼ਾਮ ਰਾਤੀ ਫੇਰ ਦੇਖਾਂਗੇ। ਕੋਈ ਪ੍ਰੋਗਰਾਮ ਆਵਾਂਗੇ, ਫਾਸਟ- ਫੂਡ ਖਾਂਦੇ ਤੁਸੀਂ?
ਹੂੰ
ਫਾਸਟ- ਫੂਡ ਖਾਂਦੇ ਕੋਈ
ਹਾਂਜੀ
ਕੀ ਖਾਂਦੇ ਹੋ।
ਡਰੈਗਨ -ਫਰੂਟ ਵਗਰਾ ਜਾ ਹੋਰ ਕੀ
ਉਹ ਭਾਜੀ। ਮੈਂ ਫਾਸਟ-ਫੂਡ ਪੁੱਛਿਆ ਫਰੂਟ ਨ ਪੁੱਛਿਆ। ਫਾਸਟ ਫੂਡ ਕੀ ਚੋਮਿਨ, ਬਰਗਰ ਕੀ ਖਾਂਦੇ ਹੋ, ਕੀ ਖਾਂਦੇ ਹੋ?
ਬਰਗਰ ਖਾਂਦੇ ਆ।
ਅੱਛਾ। ਤਾਡੇ ਇੱੱਥੂ ਕੈਫੇ- ਕੁਫੇ -ਕੈਫੇ- ਕੁਫੇ ਕਿਹੜਾ ਵਧੀਆ। ਵਧੀਆ ਕੈਫੇ- ਕੂਫੇ ਕਿਹੜਾ ਹੈਗਾ ਵਧੀਆ।
ਹਾਂ।
ਵਧੀਆ ਕਿਹੜਾ ਕਾਫੇ-ਕੁਫੈ ਤਾਡੇ ਇੱਥੇ?
ਤੁਹਾਡੇ ਜੇਬ ਚ ਕਿੰਨੇ ਕੁਏ ਹੈਗੇ ਆ।
ਉਹ ਸਾਢੇ ਕਿੱਥੇ, ਹੁਣੇ ਵੀਹ- ਤੀਹ ਰੁਪਏ ਹੈਣਾ।
ਹੁਣ ਸਾਡਾ ਕੱਲ ਮੈਚ ਲੱਗੇਗਾ ਜਾਵਾਂਗੇ ਹੁਣ ਦੇਖਾਂਗੇ।
ਮਤਲਬ ਕੀ ਕਰਦੇ ਹੋ ਬੋਲਿੰਗ ਕਰਦੇ ਬੈਟਿੰਗ ਕਰਦੇ ਹੋ?
ਤਪ ਦੋਨੋ।
ਦੋਨੋ ਕਰਦੇ ਤੁਸੀਂ ਅੱਛਾ ਜੀ। ਕਿਵੇਂ ਕਰਾਉਂਦੇ ਹੋ ਮਤਲਬ ਹੱਥ ਮਾਈ ਜਾਂ ਫਿਰ ਐਵੇਂ ਹੀ।
ਹੱਥ ਧੋ ਆਈ।
ਅੱਛਾ। ਹੱਥ ਧੋ ਆਈ ਕਰਾਉਦੇ ਓ, ਗੁਗਲਆ- ਗੁਗਲਆ ਪਾਉਂਦੇ ਹੋ ਕੋਈ ਨਾ। ਗੁਗਲੀਆ ਪਾਉਂਦੇ ਪਈ ਨਾ। ਅੱਛਾ ਕਿੰਨੀ ਵਿਕਟਾਂ ਲਿੱਤੀਆਂ ਕਿੰਨੀਆਂ ਵਿਕਟਾਂ ਲੈ ਲਈਆਂ ਤੁਸੀਂ ਅੱਜ ਕੱਲ੍ਹ।
ਕਿੰਨੀਆਂ ਵਿਕਟਾਂ ਲੈ ਲਈਆਂ?
ਹੈਂ
ਕਿੰਨੀਆਂ ਵਿਕਟਾਂ ਲਿੱਤੀਆਂ ਤੁਸੀਂ ਅੱਜ ਦੇ ਰਾਜ ਚ
ਆਪਾਂ ਦੀ ਸੰਡੇ ਲਿੱਤੀ ਸੀ। ਮੈਂ ਦੋ ਵਿਕਟਾਂ ਮੇਰੇ ਯਾਰ ਦੋਸਤ ਨੇ ਚਾਰ ਵਿਕਟਾਂ। ਲਾਸਟ ਵਿੱਚ ਮੈਂ ਵਿਕਟ ਲਿੱਤੀ ਜਿੱਤ ਗਏ ਮੈਚ ਵਰਲਡ ਕੱਪ ਮਿਲ ਗਿਆ।
ਅੱਛਾ ਅੱਛਾ
ਔਰ।
ਹੋਰ ਬਸ ਹੁਣ ਬਸ ਟੈਮ ਮਲ ਗਿਆ ਰੋਟੀ ਰੋਟੀ ਖਾਵਾਂਗੇ ਫਿਰ ਸੋ ਜਾਗੇ। ਫਿਰ ਕੱਲ ਫੇਰ ਜਾਣੇ ਹਲੇ।
ਅੱਛਾ ਆਪਾ ਵੀ ਕੰਮ ਜਾਣਾ ਸਵੇਰੇ।
ਕੀ ਕਰਦੇ ਹੋ?
ਆਪਾ ਘਰ ਜਾਏ ਕੇ ਠੀਕ। ਕਰਨ ਹੋਏ ਜਾ ਟੋਇਆ ਖ਼ਰਾਬ ਹੋਏ ਤੇ ਤਾਰ ਨਾਂ ਪਾਓ। ਟਾਇਰ ਪੈਂਚਰ ਹੋ ਗਿਆ ਟਾਇਰ ਸਹੀ ਕਰੋ।
ਅੱਛਾ, ਅੱਛਾ ਮਤਲਬ ਕਾਰਾਂ ਕੂਰਾ ਦਾ ਕੰਮ ਕਰਦੇ ਹੋ? ਕਾਰਾਂ ਕੋਰਾ ਦਾ ਕੰਮ ਕਰਦੇ ਹੋ ਕੇ?
ਹਾਂਜੀ
ਅੱਛਾ ਜੀ ਕਿੰਨੀ ਸਰਵਿਸ ਲੈਂਦੇ ਹੋ?
ਹਾਂ
ਕਿੰਨੀ ਸਰਵਿਸ ਲੈਂਦੇ ਹੋ?
ਆਪਾਂ? ਬਾਂਰਾਂ।
ਅੱਛਾ ਬਾਰਾਂ ਸੌ ਰੁਪਏ ਬਾਰਾਂ ਹਜ਼ਾਰ ਐਸਾ ਕਿਹੜਾ ਕੰਮ ਕਰਦੇ ਹੋ।
ਹ ਕੰਮ ਹੀ ਇੰਨਾ ਸਾਰਾ ਹੁੰਂਦਾ ਹੈ ਸਾਡੇ ਕੋਲ।
ਮਤਲਬ ਕਿ ਪੂਰੀ ਸਰਵਿਸ ਕਰਦੇ ਹੋ ਗੱਡੀ ਦੀ।
ਹਾਂਜੀ
ਅੱਛਾ
ਹਾਂ ਕੱਲ ਆਏ ਸੀ ਸਾਡੇ ਕੋਲੇ ਇੱਕ ਬੰਦਾ ਕਾਰ। ਕਾਰ ਖਰਾਬ ਹੋਈ ਪਤਾ ਨੀ ਖੰਭੇ ਟਗਿਆ ਕੱਦੇ ਹੀ।
ਅੱਛਾ ਅੱਛਾ
ਸਾਰੇ
ਹੋਰ
ਜੀ
ਹੋਰ ਕੀ ਕਰਦੇ ਔ?
ਕੁਛ ਹੀ ਨਹੀਂ ਹੁਣ ਕੰਮ ਵ। ਸਾਡਾ ਹੈ ਕੰਮ ਕਰਦੇ ਆ।
ਅੱਛਾ ਹੋਰ ਕਿਤੇ ਪਲੈਨ ਨੀ ਬਣਾਇਆ ਘੁੰਮਣ ਘੁੰਮਣ ਦਾ।
ਹੈਂ? ਨਾਂ। ਹੁਣ ਛੁੱਟੀਆਂ ਪੈਣਗੀਆਂ ਫੇਰ ਜਾਵਾਂਗੇ ਉਧਰ।
ਅੱਛਾ ਅੱਛਾ
ਹਾਂਜੀ।
ਹੋਰ?
ਹੋਰ ਕੁਛ ਨੀ। ਹੁਨ ਰ੍ਹੋਟੀ ਖਾਣੀ ਏ, ਰ੍ਹੋਟੀ ਆਉਣ ਲੱਗੀ ਏ, ਬਸ।
ਚਲੋ ਫਿਰ, ਗੁੱਡ ਬਾਏ, ਟਾਟਾ।
ਬਾਏ ਫਿਰ।